ਹਾਂਜੀ! ਸਸਰੀ ਕਾਲ ਜੀ! ਵਧੀਆ-ਵਧੀਆ। ਤੁਸੀਂ ਦੱਸੋ ਹੋਰ?
ਵਧੀਆ ਸਭ ਠੀਕ ਠਾਕ ਆ।
ਹਾਂਜੀ, ਵਧੀਆ ਵਧੀਆ ਕੀ ਕਰਦੇ ਪਏ?
ਹੂੰ, ਕੁਛ ਨੀ ਦੀਦੀ ਅਜੇ ਤੇ ਮੈਂ ਵਿਹਲੀ ਬੈਠੀ ਹਾਂ।
ਅੱਛਾ ਹੋਰ ਬੱਚੇ ਠੀਕ ਨੇ?
ਹਾਂਜੀ, ਵਧੀਆ ਠੀਕ ਠਾਕ ਸਭ।
ਅੱਜ ਤਾਂ ਛੁੱਟੀ ਹੋਊਗੀ ਨਾ ਬੱਚਿਆਂ ਨੂੰ?
ਹਾਂਜੀ, ਛੁੱਟੀ ਅੱਜ ਕੱਲ ਤਾਂ ਫੇਰ ਸਟਾਰਟ
ਹਾਂ ਹਾਂ, ਹੋਰ ਸੁਣਾਓ?
ਵਧੀਆ ਠੀਕ ਠਾਕ ਆ।
ਅੱਛਾ ਹੋਰ ਜਾ ਆਏ ਗੁਰਦੁਆਰੇ?
ਹਾਂਜੀ ਹੋ ਆਏ।
ਅੱਛਾ ਅੱਛਾ ਠੀਕ ਐ।
ਹੂੰ, ਨੈਟਵਰਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਚੱਲਦੀ ਪਈ ਨਾ ਅੱਜ ਤੇ। ਉਹਦੇ ਕਰਕੇ ਨਾ ਮੁਸ਼ਕਿਲ ਹੋਇਆ ਪਿਆ ਵਾ।
ਹਾਂਜੀ ਐਰਰ ਆ ਰਹੀ ਸੀ ਵਾਰ ਵਾਰ।
ਹਾਂਜੀ ਹਾਂਜੀ, ਪਤਾ ਨੀ ਹੈਗਾ ਹੈਗਾ ਓਹੀ ਜ਼ਿਆਦਾ ਮੇਰਾ।
ਤੇ ਤੁਹਾਡੇ ਬੱਚੇ ਕੀ ਐਜੂਕੇਸ਼ਨ ਕਰਦੇ ਐ।
ਮੇਰੀ ਬੇਟੀ ਨੇ ਪਲਾਸ ਟੂ ਕੀਤੀ ਆ ਇਸ ਸਾਲ। ਹੁਣ ਅੱਗੇ ਕਾਲਜ ਜਾ ਕੇ ਬੀਕੌਮ ਕਰੇਗੀ। ਹਾਂਜੀ, ਤੇ ਬੇਟਾ ਨਾਇਕ ਵਿੱਚ ਨਾਇਥ ਵਿੱਚ
ਓਕੇ ਓਕੇ, ਚਲੋ ਵਧੀਆ ਵੈਸੇ ਨਾ ਮੈਂ ਕੁੱਝ ਲੋਕਾਂ ਤੋਂ ਸੁਣਦੀ ਆ। ਕੀ ਕਹਿ ਦਿੰਦੇ ਨੇ ਕਿ ਐਜੂਕੇਸ਼ਨ ਦਾ ਕੋਈ ਫਾਇਦਾ ਤਾਂ ਹੈ ਨੀ ਐ। ਕਿ ਜੇ ਅਹ ਕਰ ਲੈਣੇ ਆ ਨਾ ਸਟੱਡੀ ਕਰ ਲੈਂਣੇ ਆ ਤਾਂ ਬਾਅਦ ਚ ਜੋਬ ਕਿਹੜਾ ਮਿਲਦੀਆਂ ਉਸਦੇ ਅਕੋਰਡਿੰਗ ਜੇ ਜੋ ਸਟੱਡੀ ਕੀਤੀ ਹੁੰਦੀ ਆ ਹਨਾ।
ਹਾਂ ਹਾਂ।
ਤੇ ਪਰ ਮੈਂ ਸੋਚਦੀ ਆ ਕਿ ਐਜੂਕੇਸ਼ਨ ਚਾਹੇ ਮਤਲਬ ਆਪਾਂ ਨੂੰ ਸੈਲਰੀ ਘੱਟ ਮਿਲਦੀ ਐ ਜਾਂ ਜੋਬ ਉਸਦੇ ਅਕੋਰਡਿੰਗ ਨਹੀਂ ਮਿਲਦੀ। ਪਰ ਉਹਦਾ ਬੈਨੀਫਿਟ ਤਾਂ ਆਪਾਂ ਨੂੰ ਇਹ ਐ ਕਿ ਆਪਾਂ ਨੂੰ ਐਜੂਕੇਸ਼ਨ ਐ ਜਿਹੜੀ ਦੁਨੀਆਂ ਦੇ ਵਿੱਚ ਵਿਚਰਨਾ ਸਿੱਖੋ ਉਂਦੀ ਆ ਹਨਾ।
ਵਿਚਰਨਾ ਸਿਖਾਂਦੀ ਇਹ ਵੀ ਗੱਲ ਸਹੀ ਆ। ਕਿ ਐਜੂਕੇਸ਼ਨ ਹੋਏਗੀ ਤੇ ਬੱਚਾ ਅੱਗੇ ਜਾ ਕੁਝ ਨਾ ਕੁਝ ਆਪਣਾ ਕੰਮ ਚਲਾ ਸਕਦਾ ਹਨਾ।
ਹਾਂਜੀ ਇਹੀ ਦੇਖੋ ਨਾ ਸਕੂਲਾਂ ਕੋਾਲਜਾਂ ਦੇ ਵਿੱਚੋਂ ਜਦੋਂ ਬੱਚਾ ਜਾਂਦਾ ਐ ਤਾਂ ਉਹਦੇ ਵਿੱਚ ਅੱਗੇ ਕਿੰਨੇ ਰਸਤੇ ਨਿਕਲਦੇ ਨੇ ਉਹਦੇ ਭਵਿੱਖ ਲਈ ਹਨਾ। ਕਿ ਚਾਹੇ ਉਹ ਸਿੰਗਿੰਗ ਚ ਚਾਹੇ ਚਾਹੇ ਉਹ ਡਾਂਸਿੰਗ ਹਨਾ ਐਕਟਿੰਗ ਚਾਹੇ ਡਾਕਟਰ ਬਣੇ ਹਨਾ। ਕੁਛ ਵੀ ਕਰ ਸਕ
ਹਾਂ, ਨਹੀਂ ਤੇ ਫਿਰ ਫਰੀ ਟਾਈਮ ਚਲੋ ਬੱਚੇ ਨੂੰ ਟਿਊਸ਼ਨ ਵਗੈਰਾ ਵੀ ਲੈ ਸਕਦਾ ਹਨਾ।
ਹਾਂਜੀ ਹਾਂਜੀ, ਤੇ ਦੇਖਲੋ ਨਾਲੇ ਦੁਨੀਆਂ ਦੇ ਵਿੱਚ ਵਿਚਰਨਾ ਸਿਖਾਉਂਦੇ ਆ ਨਾ ਕਿੱਦਾਂ ਉੱਠਣਾ ਬੈਠਣਾ ਪਹਿਲਾਂ ਆਲੇ ਲੋਕਾਂ ਦੀ ਇਗਜਾਮਪਲ ਲੈ ਲਓ ਕਿ ਪਹਿਲਾਂ ਵਾਲੇ ਲੋਕ ਹਨਾ ਕਿੱਦਾਂ ਹਾਂ, ਬਿਲਕੁਲ ਹੀ ਸਾਦਾ ਬੋਲਦੇ ਸੀ ਹਨਾ ਕਿੱਦਾਂ ਸਿੰ ਤੇ ਹੁਣ ਕਿੱਦਾਂ ਅੱਛਾ ਬੋਲਦੇ ਨੇ ਲੋਕ ਇੱਕ ਦੂਜੇ ਨੂੰ ਉਹਨਾਂ ਨੂੰ ਸਮਝ ਹੈ ਕਿ, ਵੱਡੇ ਨੂੰ ਕਿੱਦਾਂ ਬੋਲਣੈ, ਬਜ਼ੁਰਗ ਨੂੰ ਕਿੱਦਾਂ ਬੋਲਣੈ ਹਣਾ।
ਅੱਜ ਪਹਿਲੋ ਸਮਾਂ ਹੋਰ ਹੀ ਨਾ, ਪਹਿਲੋ ਤੇ ਆ, ਇੰਨਾ ਪੜ੍ਹੇ, ਲਿਖੇ ਨੀ ਨਾ ਲੋਕ।
ਹਾਂਜੀ।
ਉਹਨਾਂ ਨੂੰ ਇੰਨਾ ਨੌਲੇਜ ਹੈ ਨਹੀਂ ਵੀ ਕੀ, ਅੱਗੇ ਸਮਾਂ ਕਿੱਦਾਂ ਦਾ ਆਗਾ, ਕਿੱਦਾਂ ਦਾ ਨੀ, ਉਹਨਾਂ ਨੂੰ ਬਸ ਤੇ ਵੀ ਕੁੜੀਆਂ ਨੇ, ਚਲੋ ਤਿੰਨ, ਚਾਰ ਕਲਾਸਾਂ ਕੀਤੀਆਂ ਰੋਟੀ -ਪਾਣੀ ਦੀ ਜਾਚ ਸਿਖਾਦੋ ਇਹਨਾਂ ਨੂੰ। ਮੁੰਡਿਆਂ ਨੂੰ ਖੇਤਾਂ ਵਿੱਚ ਭੇਜਦੋ ਬਸ ਇਹੋ ਹੀ ਪਹਿਲੇ ਸਮੇਂ ਚ
ਹਾਂਜੀ, ਤੇ ਹੁਣ ਦੇਖ ਲੋ ਫਿਰ ਐਜੂਕੇਸ਼ਨ ਅ ਕਰਕੇ ਤਾਂ ਹਨਾ ਬੱਚੇ ਫਿਰ, ਵਧੀਆ ਅੱਗੇ-ਅੱਗੇ ਹਨਾ, ਅੰਹ ਕੋਈ ਕਲੈਕਟਰ ਬਣ ਰਿਹਾ, ਕੋਈ ਡੀ ਸੀ ਬਣ ਰਿਹਾ।
ਹਾਂਜੀ, ਉਹ ਗਈ ਅੱਗੇ-ਅੱਗੇ ਕਿਸੇ ਬੱਚੇ ਨੂੰ ਰਸ ਰਸਤਾ ਦੱਸ ਦਿੰਦੇ ਨਾ ਵੀ, ਤੁਸੀਂ ਆਹ ਲਾਈਨ ਚੁਣੋ ਤੇ ਤੁਹਾਡੇ ਵਾਸਤੇ ਇਹ ਠੀਕ ਆ।
ਹੂੰ, ਹੂੰ, ਹੂੰ।
ਹਾਂ, ਤੇ ਜੇ ਪੜ੍ਹੇ-ਲਿਖੇ ਨਾ ਹੋਣਗੇ, ਐਜੂਕੇਸ਼ਨ ਨਾ ਹੋਗੀ ਤੇ ਉਹ ਕਿਸੇ ਨੂੰ ਕੀ ਦੱਸਣਗੇ।
ਹਾਂਜੀ-ਹਾਂਜੀ।
ਉਹ ਫਿਰ ਆਪਣੇ ਵਾਂਗੂ ਦੱਸਣਗੇ, ਵੀ ਨਹੀਂ ਬਸ ਜੀ ਤੁਸੀਂ ਰੋਟੀ ਬਣਾਦੋ, ਹਾਂ ਇੱਥੇ ਚੱਲਜੋ, ਇੱਧਰ ਆਜੋ ਬਸ ਇਹੋ ਈ ਆ।
ਉਹੀ ਤਾਂ ਹੈ।
ਹੂੰ, ਬਾਹਰ ਨਿਕਲਣਗੇ ਬ ਬੱਚੇ ਬਾਹਰ ਨਿਕਲਣਗੇ, ਉਹਨਾਂ ਨੂੰ ਥੋੜ੍ਹਾ ਬਹੁਤਾ ਕੋਈ ਨਾ ਕੋਈ ਗਾਈਡ ਕਰੇਗਾ, ਇਹਨਾਂ ਨੂੰ ਨੌਲੇਜ ਮਿਲੇਗੀ ਕੋਈ ਨਾ ਕੋਈ।
ਹੂੰ, ਹੂੰ, ਹੂੰ, ਤੇ ਬਾਕੀ ਇਹਨਾਂ ਦਾ ਬੱਚਿਆਂ ਦਾ ਜਿਹੜਾ ਇੰਟਰਸਟ ਐ, ਉਹ ਹੋ ਗਿਆ ਵਾ, ਕਿ ਬਾਹਰਲੀ ਸਾਈਡ ਕੀ ਅਹ ਪਲੱਸ ਟੂ ਕਰੋ ਤੇ, ਬਾਹਰ ਚੱਲ ਜਾਉ। ਪਲੱਸ ਟੂ ਕਰੋ ਤੇ ਬਾਹਰ ਚੱਲਜੋ, ਕੀ ਹੁਣ ਲੋਕਾਂ ਨੇ, ਹੂੰ, ਹੂ।
ਹ
ਹਾਂਜੀ। ਹੈਲੋ। ਹੈਲੋ।